ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ, ਠੀਕ ਹੋ ਜੀ।
ਹਾਂਜੀ -ਹਾਂਜੀ ਵਧੀਆ ਤੁਸੀਂ ਦੱਸੋ।
ਵਧੀਆ ਜੀ, ਬਸ ਤੁਸੀਂ ਦੱਸੋ। ਕੀ ਕਰਦੇ ਸੀ।
ਕੁਛ ਨੀ ਬਸ ਬੈਠੀ ਸੀ ਵਿਹਲੀ ਤੁਸੀਂ ਦੱਸੋ ਕੀ ਕਰੀ ਜਾਂਦੇ ਹੋ।
ਹਾਂਜੀ। ਮੈਂ ਵੀ ਬਸ, ਸ਼ਰਟ ਦੇ ਬਟਨ ਪੱਕੇ ਕਰਦੀ ਸੀਗੀ। ਤੇ ਥੋੜਾ- ਜਿਹਾ ਮੌਸਮ ਜਿਹਾ ਖਰਾਬ ਹੋਇਆ ਪਿਆ ਨਾ ਇਵੇਂ ਬੱਦਲ -ਬੌਲੀ ਜਿਹਾ ਹੋਇਆ ਪਿਆ। ਪਿਆ ਜਿਵੇਂ ਕਾਫੀ, ਉਹ ਹੋਇਆ ਪਿਆ ਨਾ ਜਿਵੇਂ ਪੋਲਿਊਸ਼ਨ ਜਾਂ ਬਹੁਤ ਅੱਜ -ਕੱਲ।
ਹਾਂਜੀ- ਹਾਂਜੀ, ਅੱਜ -ਕੱਲ ਗੱਲ ਤਾਂ ਆਏ ਆ ਵੀ ਕਰਜ਼ ਬਹੁਤ ਹੋ ਗਏ ਲੋਕਾਂ ਕੋਲੇ ਹਰ ਕੋਲੇ ਇੱਕ ਘਰੇ ਦੋ- ਦੋ, ਤਿੰਨ -ਤਿੰਨ ਵਹਿਕਲਸ ਹੈਗੇ ਨੇ ਗੇ।
ਹਾਂਜੀ -ਹਾਂਜੀ, ਉਹੀ ਚੀਜ਼ਾਂ ਕਰਕੇ ਕਿ ਨਾ ਬਹੁਤ ਵਧੀ ਜਾਂਦਾ ਬਹੁਤ ਜ਼ਿਆਦੇ ਫਿਰ ਨਾ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ।
ਦੀ ਜਿਹੜੇ ਨਾ ਸ਼ਹਿਰਾਂ ਚ ਰਹਿੰਦੇ ਨੇ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਹਨਾ। ਅਹ ਨੋਇਸ ਇੰਨੀ ਜ਼ਿਆਦਾ ਹੁੰਦੀ ਆ ਹੋਰਨ ਜੇ ਹਨਾ। ਵੀ ਉਹਨਾ ਨੂੰ ਜਿਵੇਂ ਆਪਾ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਉੱਥੇ ਰਹਿਣਾ ਬਹੁਤ ਔਖਾ ਹੁੰਦਾ ਹੈ ਉੱਥੇ ਪਾਣੀ ਨੀ ਵਧੀਆ ਹਨਾ ਜੇ ਉਹ ਬਟ ਐ ਐਕਸਰਸਾਇਜ ਪਰ ਦੇਖੀਏ ਸਾਡੇ ਪਿੰਡਾਂ ਦੀ ਲਾਈਫ ਬਹੁਤ ਵਧੀਆ ਆ ਉੱਥੇ ਇੰਨਾ ਪੋਲਿਊਸ਼ਨ ਨੀ ਹੁੰਦਾ ਨੋਇਸ ਨੀ ਹੁੰਦੀ ਜਮਾ ਵੀ ਹਨਾ, ਤੇ ਨਾਲੇ ਏਅਰ ਬਿਲਕੁੱਲ ਸਾਫ਼ ਹੁੰਦੀ ਹੈ। ਮੋਰਨਿੰਗ ਵਾੱਕ।
ਨਹੀਂ ਥੋੜਾ ਜਿਹਾ ਤਾਂ ਚਲੋ। ਪਿੰਡਾਂ ਦੇ ਵਿੱਚ ਵੀ ਕਾਫ਼ੀ ਹੱਦ ਤੱਕ, ਹੈਗਾ ਵਾ ਜਾਣੀ। ਲੋਕ ਆ ਜਿਹੜੇ, ਅਹ ਜਿਵੇਂ ਕੂੜਾ ਹੋ ਗਿਆ ਕੂੜਾ ਬਰਾਬਰ ਨੀ ਆ ਸਿਟਦੇ ਜਿਵੇਂ ਕਹਿ ਲੋੋ ਵੀ ਘਰ ਦਾ ਜੋ ਕ ਵੀ ਉਹੋ ਹੁੰਦਾ ਸੀ। ਸਭ ਸਿੱਟ ਦਿੰਦੇ ਨੇ, ਐਵੇਂ ਨਹੀਂ ਦੇਖਦੇ ਵੀ ਪਲਾਸਟਿਕ ਨੂੰ ਸਾਈਡ ਤੇ ਕੱਢੀਏ। ਤੇ। ਜਿਹੜਾ ਕੱਚ ਆ ਉਹਨੂੰ ਸਾਇਡ ਤੇ ਕਰ ਲਈਏ ਜੋ ਕਾਗਜ਼ ਪੱਤਰ ਨੇ ਕਿਉਂਕਿ ਜਿਹੜੇ ਪਲਾਸਟਿਕ ਵਾਲੇ ਹੁੰਦੇ ਉਹ ਗਲਦੇ ਨੀ ਛੇਤੀ।
ਬਟ ਦੀਦੀ ਐਜ ਕੰਪੇਅਰ ਟੂ ਜਿਵੇਂ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਉਹਦੇ ਨਾਲ ਪਿੰਡਾਂ ਚ ਬਹੁਤ ਫ਼ਰਕ ਆ ਬਹੁਤ ਵਧੀਆ ਹਨਾ। ਜਿਵੇਂ ਹੁਣ ਜੇ ਧਰਤੁਸੀਂ ਓਏ ਊਉੱਧਰ ਦਿੱਲੀ ਸਾਈਡ ਜਾਂਦੇ ਗ ਦਿੱਲੀ ਸਾਈਡ ਦਿੱਲੀ ਐਂਟਰ ਹੁੰਦੇ ਹੀ ਇੰਨੇ ਗਾਰਬੇਜ ਦਾ ਬ੍ਰਿਜ ਬਣਿਆ। ਤੇ ਆਵਦਾ ਉੱਥੇ
ਹਾਂਜੀ ਇਹ ਤਾਂ ਹੈਗਾ ਈ ਆ।
ਹਾਂਜੀ।
ਹੁਣ ਅਸੀਂ ਵੀ ਇੱਧਰ ਗਏ ਸੀ ਨਾ ਪਟਨਾ ਸਾਹਿਬ ਵੱਲ ਤੇ ਰਸ ਤੇ ਇਹਦੇ ਵਿੱਚ ਜਿਹੜੇ ਸ਼ਹਿਰ ਆ ਬਹੁਤ ਜ਼ਿਆਦਾ ਉੱਥੇ ਹੈਗਾ ਵਾ ਵੀ ਬੰਦਾ ਚਿੱਟੇ ਕੱਪੜੇ ਪਾ ਕੇ ਤਾਂ ਨਿਕਲ ਹੀ ਨਹੀਂ ਸਕਦਾ। ਇੰਨਾ ਦੇਖੋ ਜਦੀ ਗੰਦੇ ਹੋ ਜਾਂਦੇ ਦੇਆ।
ਇੱਕ ਦੀਦੀ ਇਹ ਚੀਜ਼ ਆ ਵੀ ਮਿੱਟੀ ਬਹੁਤ ਆ ਹਨਾ ਇੱਧਰ ਲੈ ਜਦੋਂ ਮੀਂਹ ਪੈ ਜਾਂਦਾ ਸਾਰਾ ਗਿੱਲਾ-ਗਿੱਲਾ ਹੋ ਕੇ ਉੱਪਰ ਛਿੱ ਟੇ ਪੈ ਜਾਂਦੇ ਆ, ਇਹ ਮੈਨੂੰ ਲੱਗਦਾ ਦੀਦੀ ਪਹਿਲਾਂ ਆਪਾਂ ਨੂੰ ਲੋਕਾਂ ਨੂੰ ਵੀ ਸੋਚ ਸੋਚਣਾ ਚਾਹੀਦਾ ਹਨਾ ਵੀ ਜੇ ਆਪਾਂ ਹੀ ਸਿੱਟਨੋ ਹਟਾਂਗੇ ਕੂੜਾ ਇੱਧਰ-ਉੱਧਰ ਫੇਰ ਹੀ ਹੌਲੀ-ਹੌਲੀ ਸਾਰੇ ਹੱਟਣਗੇ।
ਆਪਣੇ ਘਰ ਤੋਂ ਹੀ ਸਟਾਰਟ ਹੋਊਗਾ ਨਾ ਫੇਰ ਹੀ ਆ, ਜਿਵੇਂ ਹੁਣ ਮੰਨਲਓ ਆਪਾਂ ਕੂੜਾ ਜਿਹੜਾ ਇਕੱਠਾ ਕਰ ਰਹੇ ਆ ਹਨਾ ਤੇ ਉਹਦੇ ਵਿੱਚੋਂ ਆਪਾਂ ਆਪਾਂ ਕੀ ਕਰਨਾ ਲਿਫਾਫੇ ਆਪਾਂ ਵੱਖਰੇ ਪਾ ਲੈਣੇ ਆ ਪਲਾਸਟਿਕ ਦੇ ਕੱਚ ਵੱਖਰਾ ਕਿਉਂਕਿ ਪਲਾਸਟਿਕ ਪਲਾਸਟਿਕ ਤੇ ਕੱਚ ਜਿਹੜਾ ਉਹ ਮਤਲਬ ਕਿ ਬਿਕ ਵਾ ਉਹਨੂੰ ਆਪਾਂ ਸੁੱਟ ਕਿਉਂ ਰਹੇ ਹਾਂ ਹਨਾ, ਕੱਚ ਪਲਾਸਟਿਕ ਏ ਇੱਕ ਤਾਂ ਉਹਦੇ ਵਿੱਚ ਪਾ ਲਓ ਜੇ ਤੁਹਾਡੇ ਕੋਲ ਨਹੀਂ ਆ ਮਤਲਬ ਡਸਟਬਿਨ ਵਗੈਰਾ ਇੱਦਾਂ ਦੇ ਕੁਛ ਵੱਡੀਆਂ ਚੀਜ਼ਾਂ ਤਾਂ ਵੱਡੇ-ਵੱਡੇ ਥੈਲੇ ਲੈ ਲਓ ਤੇ ਉਹਦੇ ਵਿੱਚ ਪਲਾਸਟਿਕ ਜਮ੍ਹਾਂ ਕਰੀ ਜਾਓ। ਹਾਂਜੀ ਪਲਾਸਟਿਕ, ਕੱਚ ਜੋ ਵੀ ਆ ਉਹਦੇ ਵਿੱਚ ਪਾਈ ਜਾਓ ਤੇ ਕਾਗਜ਼ ਪੱਤਰ ਇੱਕ ਸਾਈਡ ਪਾਈ ਜਾਓ ਕਈ ਪਿੰਡ ਦੇ ਵਿੱਚ ਲੋਕ ਆ ਜਿਹੜੇ ਚੁਲਿਆਂ ਦੇ ਉੱਪਰ ਕੰਮ ਕਰਦੇ ਨੇ, ਉਹਨਾਂ ਨੂੰ ਕਾਗਜ਼ ਪੱਤਰ ਦੇ ਦੋ ਅੱਗ ਜਲਾਉਣ ਨੂੰ।
ਹਾਂਜੀ ਇਹ ਤਾਂ ਗੱਲ ਸਹੀ ਆ, ਆਪਾਂ ਲੋਕ ਦੀਦੀ ਆਪਣੇ ਕਹਿ ਦਿੰਦੇ ਵੀ ਸਾਰਾ ਕੁਛ ਗਵਰਮੈਂਟ ਕਰੋਗੀ ਗਵਰਮੈਂਟ ਕੁਛ ਕੁਛ ਕਰਦੀ ਬਟ ਜੇ ਆਪਾਂ ਕੁਛ ਕਰਾਂਗੇ ਹਨਾ ਗਵਰਮੈਂਟ ਵੀ ਤੇ, ਤਾਂ ਹੀ ਆਪਣਾ ਸਾਥ ਦਊਗੀ ਜੇ ਆਪਾਂ, ਹੌਲੀ-ਹੌਲੀ ਕਰਕੇ ਇਹ ਚੀਜ਼ਾਂ ਹਨਾ। ਧਿਆਨ ਤਾਂ, ਡਸਟਬਿਨ ਰੱਖੇ ਹੋਏ ਨੇਗੇ, ਜੇ ਜਿਵੇਂ ਮੈਂ ਕਦੇ ਲੁਧਿਆਣਾ ਜਾਣੀ ਆ, ਉੱਥੇ ਮਤਲਬ ਇਹ ਚੀਜ਼ਾਂ ਵੀ ਜਗ੍ਹਾ-ਜਗ੍ਹਾ ਡਸਟਬਿਨ ਲਖੇ ਰੱਖੇ ਹੋਏ ਨੇ ਬਟ ਫਿਰ ਵੀ ਲੋਕ ਗੱ ਡੀਆਂ ਚੋਂ ਡਸਟਬਿਨ 'ਚ' ਨਹੀਂ ਸੁੱਟਦੇ ਕੂੜਾ ਬਾਹਰ ਸੁੱਟ ਦਿੰਦੇ ਆ ਸੜਕ
ਹਾਂਜੀ, ਉਹੀ ਚੀਜ਼ ਆ ਨਾ ਹਮ। ਉਹ ਇਹ ਨੀ ਨਾ ਦੇਖਦੇ ਵੀ ਆਪਾਂ ਨੂੰ ਹਾਂਜੀ। ਦਿੱਕਤ ਆਉਣੀ ਹੈ ਨਾ, ਆਪਾਂ ਨੂੰ ਵੀ ਦਿੱਕਤ ਆਉਣੀ ਆ।
ਹਾਂਜੀ, ਮੈਂ ਤੁਹਾਨੂੰ ਇੱਕ ਲਾਈਵ ਇੰਸੀਡੈਂਟ ਦੱਸਦੀ ਆ ਜਿਵੇਂ ਇੱਕ ਨਾ ਮਤਲਬ ਆਏ ਲੇਡੀ ਤੁਰੀ ਜਾਂਦੀ ਸੀ। ਇੱਕ ਮੂਰੇ ਇੱਕ ਮੁੰਡਾ ਤੁਰਿਆ ਜਾਂਦਾ ਸੀ। ਉਹਨੇ ਬਨਾਣਾ ਖਾ ਕੇ ਉਹਦਾ ਛਿਲਕਾ ਸੜਕ ਤੇ ਸੁੱਟ ਤਾਂ। ਉਹ ਪਿੱਛੇ ਲੇਡੀ ਨੰਗੀ ਤੇ ਕਿਤੇ ਦੇਖਿਆ ਨੇ ਉਹਨਾਂ ਦਾ ਧਿਆਨ ਦੁਸੀਂ ਉਹ-ਉਹ ਛੀ-ਛੀ-ਛੀ ਛਿੱਲਕੇ ਤੋਂ ਸਲਿੱਪ ਹੋ ਗੇ।
ਉਹ ਕਿੰਨਾ ਨੁਕਸਾਨ ਹੋਆ ਹੋਣਾ ਨਾ ਸਰੀਰ ਦਾ।
ਗਲੱ ਆ ਵੀ ਨਾਲੇ ਉਹ ਥੋੜੇ ਜੇ ਮਤਲਬ ਬਜ਼ੁਰਗ ਜੇ ਸੀ। ਉਹਨਾਂ ਦੇ ਬਹੁਤ ਸੱਟ ਵੱਜੀ ਫਿਰ।
ਹਾਂਜੀ, ਇਹ ਚੀਜ਼ਾਂ ਨੀ ਨਾ ਲੋਕ ਦੇਖਦੇ ਵੀ ਹਨਾ।
ਹਾਂਜੀ, ਉਹੀ ਤਾਂ ਗੱਲ ਆ ਦੀਦੀ।
ਕਾਫੀ ਐਵੇਂ ਸਾਡੇ ਵੀ ਏਦਾਂ ਹੀ ਹੁੰਦਾ। ਜਿਵੇਂ ਹੁਣ ਮੰਨ ਲਓ ਅਹ ਕੁਛ ਟੋਏ ਪੁੱਟੇ ਵੀਏ ਹੁੰਦੇ ਆ ਨਾ ਉਹਦੇ ਵਿੱਚ ਸੁੱਟੀ ਜਾਂਦੇ ਨੇ। ਫਿਰ ਉਹ ਉਹਨੂੰ ਰੇਹ ਬਣਾ ਲੈਂਦੇ ਆ। ਹੁਣ ਉਹ ਕੀ ਕਰਦੇ ਨੇ ਉਹ ਵਿਚਾਰੇ ਇੰਨਾ ਬੋਲ-ਬੋਲ ਥੱਕ ਜਾਂਦੇ ਆ ਜੀ ਇੰਨਾ ਫਾਲ ਤੂ ਕੂੜਾ ਨਾ ਸਿੱਟੋ। ਵੀ ਜਿਵੇਂ ਪਲਾਸਟਿਕ ਹੋ ਗਿਆ ਕਿਉਂਕਿ ਉਹਨਾਂ ਨੇ ਜਦੋਂ ਫਸ- ਫਸਲ ਉਗਾਉਣੀ ਆ। ਉਦੋਂ ਉਹਨਾਂ ਨੇ ਖੇਤਾਂ ਦੇ ਵਿੱਚ ਪਾਉਣਾ ਉਹਨੂੰ। ਤੇ ਲੋਕ ਫੇਰ ਨੀ ਸਮਝਦੇ, ਹਮ। ਫਿਰ ਹੁਣ ਅਸੀਂ ਤਾਂ ਕਰਦੇ ਹਾਂ ਵੀ ਪਲਾਸਟਿਕ ਵੱਖਰਾ ਤੇ ਬਾਕੀ ਚੀਜ਼ਾਂ ਜਿਹੜੀਆਂ ਹੋ ਗਈਆਂ ਕਹਿੰਦਾ ਮਤਲਬ ਕਾਗਜ਼ ਪੱਤਰ ਵੱਖਰੇ। ਤੇ ਸਬਜ਼ੀਆਂ ਦਾ ਕੂੜਾ ਹੋ ਗਿਆ। ਮਿੱਟੀ ਹੋ ਗੀ ਇਹ ਚੀਜ਼ਾਂ ਹੀ ਉਹਦੇ ਵਿੱਚ ਜਾਂਦੀਆਂ ਨੇ। ਵੀ ਇਹ ਚੀਜ਼ ਓਦਾਂ ਵੀ ਵਧੀਆ ਫਸਲ ਵਾਸਤੇ।
ਹਾਂਜੀ-ਹਾਂਜੀ।
ਬਾਕੀ ਕਿਸੇ ਨੂੰ ਹਾਂਜੀ ਤੇ ਜਿੱ ਥੇ ਸੈੱਟ ਦੇ ਆ, ਨਾ ਹੀ ਅਗਲੇ ਨੂੰ ਕੋਈ ਤਕਲੀਫ਼ ਹੁੰਦੀ ਆ। ਕਿਉਂਕਿ ਕੂੜਾ ਇੰਨਾ ਗੰਦਾ ਨਹੀਂ ਹੁੰਦਾ ਜੇ ਆਪਾਂ ਕੁਛ ਇੱਦਾਂ ਦਾ ਸਿੱਟਾਂਗੇ ਪਹਿਲਾਂ ਤਾਂ ਗਲਣਾ ਨੀ। ਜੇ ਗਲੂਗਾ ਤਾਂ ਇੰਨਾ ਜ਼ਿਆਦਾ ਮਤਲਬ ਉੱਥੇ ਉਹ ਹੋਣਾ, ਜੀ ਪੈਦਾ ਹੋ ਜਾਂਦੇ ਨੇ।
ਜਿਹੜੇ-ਜਿਹੜੇ ਮੈਨੂੰ ਲੱਗਦਾ ਜਿਹੜੇ ਆਪਣੇ ਸਬਜ਼ੀਆਂ ਦੇ ਸ਼ੀ ਕੇ ਛੁਲਕੇ ਜਾਂ ਕੁਛ ਵੀ ਉਹ ਤਾਂ ਮੱਝਾਂ, ਗਾਵਾਂ ਜਾਂ ਬੱਚੇ ਖਾ ਲੈਂਦੇ ਨੇ, ਬਹੁਤ ਈਜ਼ੀ।
ਹਾਂਜੀ, ਖਾ ਤਾਂ ਲੈਂਦੇ ਆ ਪਰ ਜੇ ਨੇੜੇ ਨਾ ਹੋਵੇ ਜਾਣੀ ਉਹ ਛੇਤੀ ਗਲ ਜਾਂਦਾ ਕਹਿੰਦਾ ਮਤਲਬ ਵੀ ਜਦੋਂ ਆਪਾਂ ਕੂੜੇ ਦੇ ਵਿੱਚ ਸੁੱਟਦੇ ਨੇ ਉਹ ਛੇਤੀ ਗਲ ਜਾਂਦਾ ਉਹਦਾ ਕੋਈ ਨੁਕਸਾਨ ਨੀ, ਉਹ ਚੀਜ਼ ਆਏ ਵੀ ਰੇ ਵਧੀਆ ਬਣਦਾ ਉਹਦੇ ਨਾਲ।
ਗੱਲ ਪਤਾ ਕੀ ਆ। ਅੱਜ-ਕੱਲ੍ਹ ਜਿਵੇਂ ਸਾਡੇ ਨਾ ਇੱਥੇ ਰੋੜੀਆਂ ਬਣੀਆਂ ਹੋਈਆਂ। ਜਿਵੇਂ ਲੋਕ ਉੱਥੇ ਗੋਹਾ ਸੱਟਦੇ ਆ। ਲੋਕ ਉੱਥੇ ਜਾ-ਜਾ ਕੇ ਜਿਵੇਂ ਹਨਾ। ਕੁਛ ਗੰਦੀਆਂ ਚੀਜ਼ਾਂ ਉੱਥੇ ਸਿੱਟਦੇ ਆ। ਉਹ 'ਚ' ਫਿਰ ਜਿਹੜੇ ਅਵਾਰਾ ਪਸ਼ੂ ਫਿਰਦੇ ਉਹ ਮੂੰਹ ਮਾਰਦੇ ਨੇ। ਕਈ ਵਾਰੀ ਉਹ 'ਚ' ਕੱਚ ਹੁੰਦਾ। ਉਹਨਾਂ ਦੇ ਅੰਦਰ ਚਲਿਆ ਜਾਂਦਾ ਫਿਰ ਉਹ-ਉਹ ਕਿੰਨਾ ਸਫ਼ਰ ਕਰਦੇ ਇਹ ਚੀਜ਼ ਤੋਂ।
ਉਹੀ ਤਾਂ ਹੈਗਾ ਨਾ। ਵਿਚਾਰਿਆਂ ਨੂੰ ਕਿੰਨਾ ਔਖਾ ਨਾ ਉਹਨਾਂ ਨੂੰ ਵੀ। ਉਹ ਵੀ ਫਿਰ ਮਤਲਬ ਥੋੜ੍ਹਾ ਜਿਹਾ ਉਹਨਾਂ ਨੂੰ ਹੁੰਦਾ ਵੀ ਜਦੋਂ ਕੋਈ ਚੀਜ਼ ਦਾ ਚੱਬ-ਚੁੱਬ ਲੈਂਦੇ ਆ ਜਾਂ ਕਿਵੇਂ ਵੀ ਆਪਾਂ ਕਹਿ ਦਿੰਦੇ ਹਾਂ ਨਾ ਵੀ ਬੰਦੇ ਦੇ ਪਿੱਛੇ ਪੈ ਜਾਂਦੇ ਨੇ ਉਹੋ। ਉਹ ਕਿਉਂ ਪੈਂਦੇ ਨੇ। ਇਸੇ ਘਟਨਾ ਇਹਦਾ ਕਾਰਨ ਵੀ ਆਪਾਂ ਇੰਨਾ ਜ਼ਿਆਦਾ ਪੋਲਿਊਸ਼ਨ ਉਹ ਪੈਦਾ ਕਰ ਚੁੱਕੇ ਆ ਵੀ। ਅ ਕੂੜਾ-ਕਰਕਟ ਹੋ ਗਿਆ। ਜੋ ਚੀਜ਼ ਆ ਉਹ ਕਿਸੇ ਚੀਜ਼ ਨੂੰ ਤਕਰੀਫ਼ ਪਹੁੰਚ ਪਹੁੰਚਦੀ ਆ ਉਹਦੇ ਨਾਲ।
ਹੋਰ ਕਿੰਨਾ ਬਾਹਰ ਜਦੋਂ ਆਪਾਂ ਨਿਕਲਦੇ ਆ। ਕਿੰਨੀਆਂ ਗੱਡੀਆਂ ਕਿੰਨਾ ਕੁਛ ਚੱਲਦਾ ਰਿਹਾ ਸਾਡੇ ਲੁਧਿਆਣੇ ਦੇ ਵਿੱਚ ਹੈ ਤੁਸੀਂ ਯਕੀਨ ਮੰਨੋ ਗੇ ਇਨਾ ਕਿ ਜਦੇ ਜਿਆਦਾ ਟ੍ਰੈਫਿਕ ਹੁੰਦਾ ਨਾ ਵੀ ਗੱਡੀਆਂ ਇੱਕ-ਦੂਜੇ ਦੇ ਵਿੱਚ ਵੱਜਦੀਆਂ ਫਿਰਦੀਆਂ ਹੁੰਦੀਆਂ ਨੇ ਉੱਥੇ ਹਾਂਜੀ।
ਬਾਕੀ ਫੈਕਟਰੀਆਂ ਵੀ ਬਹੁਤ ਜ਼ਿਆਦਾ ਨੇ ਨਾ ਉੱਥੇ ਤਾਂ
ਹਾਂਜੀ ਫੈਕਟਰੀਆਂ ਕਰਕੇ ਵੀ ਬਹੁਤ ਹੋ ਜਾਂਦਾ ਇੱਕ ਨੋਇ ਪੋਲਿਊਸ਼ਨ ਜਦੋਂ ਹਨਾ, ਟ੍ਰੈਫਿਕ ਹੁੰਦਾ ਹੋਰਨ ਤੇ ਹੌਰਨ ਉਹ ਚੀਜ਼ ਬਹੁਤ ਔਖੀ ਲੱਗਦੀ ਹੈ ਦੀਦੀ ਹਨਾ ਜੇ ਆਪਾਂ ਦੇਖੀਏ ਵੀ ਜਿਹੜੇ ਆਪਣੇ ਦਾਦਾ-ਦਾਦੀ ਨੇ ਉਹ ਤਾਂ ਉੱਥੇ ਜਾ ਕੇ ਸਫ਼ ਫੇਰ ਜਮਾ ਨਹੀਂ ਕਰ ਸਕਦੇ ਕਿਉਂਕਿ ਉਹ ਪਿੰਡਾਂ ਦੇ ਵਿੱਚ ਇੱਕ ਬਹੁਤ ਹੀ ਸ਼ਾਂਤ ਮਾਹੌਲ ਆ ਹਨਾ ਐਜ ਕੰਪੇਅਰ ਟੂ ਜੇ ਆਪਾਂ ਕੰਪੈਰੀਜ਼ਨ ਕਰੀਏ ਸ਼ਹਿਰ ਤੇ ਪਿੰਡ ਦਾ ਪਿੰਡ ਚ ਮਤਲਬ ਕੋਈ ਟ੍ਰੈਫਿਕ ਨੀ ਕੋਈ ਨੋਇਜ਼ ਨੀ ਕੁੱਛ ਨੀ ਥੋੜਾ ਬਹੁਤ ਹਨਾ ਜਿਵੇਂ ਆਪਾਂ ਕੂੜਾ ਵਗੈਰਾ ਸਿੱਟ ਦੇਦੇ ਹਾਂ ਉਹ ਆ ਸਿਰਫ ਅਦਰਵਾਈਜ਼ ਕੁੱਛ
ਕਿਆ ਆ ਹਮ।
ਬਟ ਸ਼ਹਿਰਾਂ ਦੇ ਵਿੱਚ ਰਹਿਣਾ ਬਹੁਤ ਔਖਾ ਹੈ ਜੀ।
ਨਹੀਂ ਪਰ ਇੱਥੇ ਪਿੰਡਾਂ ਦੇ ਵਿੱਚ ਵੀ ਇਹ ਚੀਜ਼ ਹੈਗੀ ਜਿਵੇ ਬੱਚਿਆਂ ਦਾ ਕੁੱਛ ਹੋ ਗਿਆ ਜ ਕਿਵੇਂ ਵੀ ਹੈ ਨਾ ਕੂੜਾ ਕਰਕਟ ਜ਼ਿਆਦੇ ਜਿਹੜੇ ਰੂੜੀਆਂ ਦੇ ਉੱਪਰ ਨਹੀਂ ਸੁੱਟ ਰਹੇ ਉਹ ਪਤਾ ਕੀ ਕਰਦੇ ਨੇ ਜਿਵੇਂ ਸ਼ਹਿਰ ਜਾਂਦੇ ਨੇ ਤਾਂ ਉਹ ਉੱਥੇ ਰਸਤੇ ਦੇ ਵਿੱਚ ਆਸੇ-ਪਾਸੇ ਰੋਡ ਦੇ ਸੁੱਟ ਦਿੰਦੇ ਨੇ ਹੁਣ ਦੇਖੋ ਦਰੱਖਤ ਘੱਟ ਨੇ ਦਰੱਖਤ ਘੱਟ ਹੋਣ ਕਾਰਨ ਉਹ ਹੈ ਜਿਹੜਾ ਉਹ ਇੱਕ ਸਾਈਡ ਹੀ ਇਕੱਠਾ ਹੋਈ ਜਾਂਦਾ ਕਿੱਥੇ ਦਰਖਤਾਂ ਨੇ ਇੱਕ ਪਾਸੇ ਕਰ ਦੇਣਾ ਕਹਿਣ ਦਾ ਮਤਲਬ ਉਹਨਾਂ ਦੇ ਜਿਹੜੇ ਜੜ੍ਹਾਂ ਹੁੰਦੀਆਂ ਨੇ ਹਨਾ ਜਾਂ ਦਰੱਖਤ ਨਾਲ -ਨਾਲ ਲੱਗੇ ਵੇ ਆ ਉਹ ਜ਼ਿਆਦਾ ਦੂਰ ਜਾਣ ਨੀ ਦਿੰਦੇ
ਹਾਂਜੀ-ਹਾਂਜੀ ਬੱਚਿਆਂ ਦੇ ਡਾਈਪਰ ਵਗੈਰਾ ਵੀ
ਹਾਂਜੀ ਬਹੁਤ ਹਾਂਜੀ ਏਦਾਂ ਹੀ ਮਤਲਬ ਸੜਕ ਤੇ ਹੀ ਆ ਜਾਂਦੇ ਨੇ ਉਹ ਸਾਰੇ ਫਿਰ
ਹਾਂਜੀ ਸਾਡੇ ਵੀ ਇੱਧਰ ਕਈ ਵਾਰੀ ਇਹ ਚੀਜ਼ ਹੋਈ ਆ ਵੀ ਆਏ ਹੁੰਦਾ ਵੀ ਕੀਹਨੇ ਨੇ ਸੁੱਟਤਾ ਹਨਾ ਫੇਰ ਔਖਾ ਲੱਗਦਾ ਹੈਗਾ
ਹਾਂਜੀ। ਇਹ ਚੀਜ਼ਾਂ ਨੂੰ ਨਾ ਥੋੜ੍ਹਾ ਜਿਹਾ ਉਹ ਕਰਨਾ ਚਾਹੀਦਾ। ਕਿਉਂਕਿ ਇਹ ਛੇਤੀ ਗਲਦੇ ਵੀ ਨੀ ਨਾ ਫੇਰ ਇਹਦੇ ਵਿੱਚ ਸਾਰਾ ਕੁਛ ਉਹ ਜਮਾ ਹੋਇਆ ਹੁੰਦਾ
ਚਾਹੀਦਾ ਹੈਗਾ।
ਹਮ।
ਫੇਰ ਹਨਾ ਆਪਾਂ ਕਿਸੇ ਹੋਰ ਤੇ ਬਲੇਮ ਨੀ ਲਾਉਦੇ ਗਵਰਮੈਂਟ ਨੂੰ ਫੇਰ ਆਪਾਂ ਕਹਿ ਸਕਦੇ ਹਾਂ ਜਦੋਂ ਪਹਿਲਾਂ ਆਪ ਹੀ ਨੀ ਆਪਾਂ ਕਰ ਰਹੇ ਹਨਾ ਆਪ ਹੀ ਆਪਾਂ ਸੁੱਟ ਰਹੇ ਹਾਂ ਆਪਾਂ ਕਹਿ ਦਿੰਦੇ ਵੀ ਇੱਕ ਕਾਗਜ਼ ਨਾਲ ਕੀ ਹੋਜੂਗਾ ਬਟ ਇੱਕ-ਇੱਕ ਕਰਕੇ ਹੀ ਆਪਾਂ ਹੌਲੀ-ਹੌਲੀ ਠੀਕ ਕਰਾਂਗੇ ਹਨਾ
ਹਾਂਜੀ-ਹਾਂਜੀ।
ਹਮ-ਹਮ।
ਜਿਵੇਂ ਉਹਨੇ ਮੈਨੂੰ ਲੱਗਦਾ ਮੋਦੀ ਨੇ ਸਟਾਰਟ ਕੀਤਾ ਸੀ ਨਾ ਸਵੱਸ
ਹਾਂਜੀ, ਸਵੱਛ ਭਾਰਤ
ਹਾਂਜੀ ਸਵੱਛ ਭਾਰਤ ਹਮ ਉਹ ਚਾਲੂ ਕੀਤਾ ਸੀ ਕਾਫੀ ਸਾਲ ਪਹਿਲਾਂ ਹਾਂਜੀ ਉਹਨਾਂ ਨੂੰ ਇਹ ਸੀਗਾ ਵੀ ਜਿੱਥੇ ਵੀ ਕੋਈ ਚੀਜ਼ ਦਿਖੀ ਉਹਨੂੰ ਚੱਕਣਾ ਚੱਕ ਕੇ ਡਸਟਬਿਨ ਪਾ ਦੇਣਾ ਪਰ ਹੁਣ ਆਪਾਂ ਤਾਂ ਇੰਨਾ ਕੁੱਛ ਦੇਖਦੇ ਪਏ ਹਾਂ ਹਨਾ, ਪਰ ਕਈ ਵਾਰੀ ਐਵੇਂ ਵੀ ਮਨ ਜਿਹੜਾ ਸਹੀ ਕਰ ਰਿਹਾ ਵਾ ਹਨਾ ਉਦੋਂ ਬਾਅਦ ਮਨ 'ਚ' ਇਹ ਵੀ ਤਾਂ ਆ ਜਾਂਦਾ ਨਾ ਦੇਖ ਕੇ ਵੀ ਜਦੋਂ ਕੋਈ ਦੂਜਾ ਨੀ ਹੱਥ ਲਾਉਦਾ ਤਾਂ ਆਪਾਂ ਕਿਉਂ ਲਾ ਰਹੇ ਹੋ
ਹਾਂਜੀ ਇਹ ਤਾਂ ਗੱਲ ਸਹੀ ਆ ਹੁਣ ਦੀਦੀ ਕਹਿੰਦੇ ਹੁੰਦੇ ਵੀ ਇੱਕ ਉਹ ਜਿਵੇਂ ਆਪਾਂ ਨੂੰ ਕੀ ਪਤਾ ਵੀ ਉਹ ਲਿਫਾਫੇ ਚ ਕੀ ਸੀ ਉਹਨਾਂ ਦੇ 'ਚ ਕਿਹਨੇ -ਕਿਹਨੇ ਕੀ ਯੂਜ ਕੀਤਾ ਹੋਣਾ ਹਨਾ, ਆਪਾਂ ਨੂੰ ਇਹ ਚੀਜ਼ ਮਤਲਬ ਸ ਸੱਚੀ ਨਾ ਹੋ ਜਾਵੇ ਆਪਾਂ ਨੂੰ ਆਪਣਾ ਵੀ ਡਰ ਹੁੰਦਾ ਹੈਗਾ
ਹਾਂਜੀ-ਹਾਂਜੀ ਇਹ ਤਾਂ ਹੈਗਾ ਈ ਆ।
ਘਰੇ ਆਉਣਾ ਹੁੰਦਾ ਹਨਾ, ਸੌ ਚੀਜ਼ ਹੁੰਦੀ ਆਗੀ।
ਬਾਕੀ ਆਏ ਆ ਉੱਥੇ ਕਿੱਥੇ -ਕਿੱਥੇ ਹੱਥ ਗੰਦੇ ਲੱਗੇ ਹੋਣੇ ਆ ਸਾਰਾ ਕੁਛ ਈ ਆ ਹੁਣ ਏਦਾਂ।
ਹਾਂਜੀ-ਹਾਂਜੀ ਦੀ ਇਹ ਤਾਂ ਹੁਣ ਪਹਿਲਾਂ ਈ ਸੁੱਟਣ ਵਾਲਾ ਚਾਹੀਦਾ।
ਹਾਂਜੀ, ਇੱਧਰਲੀ ਸਾਈਡ ਵੀ ਏਦਾਂ ਈ ਸੀਗਾ। ਤੇ ਬਹੁਤ ਮੱਖੀਆਂ ਬਹਿੰਦੀਆਂ ਚੀਜ਼ਾਂ ਦੇ ਉੱਪਰ ਉਦਾਂ ਹੀ ਉੱਪਨ ਹੀ ਰੱਖਿਆ ਹੋਇਆ ਸਾਰਾ ਕੁਛ।
ਅੱਛਾ-ਅੱਛਾ, ਫੇਰ
ਤੇ ਜੋ ਸਬਜ਼ੀ ਗਲੀ ਵੀ ਆ ਕੁਛ ਵੀ ਆ ਉਹ ਸੜਕ ਤੇ ਸਿੱਟੀਆਂ ਹੁੰਦੀਆਂ ਸੀ ਉੱਧਰ ਅਹ ਜਿਹੜੇ ਛੋਟੇ-ਛੋਟੇ ਸ਼ਹਿਰ ਜਿਹੜੇ ਕਹਿ ਲੋੋ ਬੈਕਵਰਡ ਜੇ ਪੈ ਜਾਂਦੇ ਆ, ਉਹ ਜਗਾ ਤੇ ਹਮ, ਬੜਾ ਦੇਖ ਕਿਵੇਂ ਉਹ ਹੋਇਆ ਵੀ ਨਾ ਕਿਤੇ ਸਫਾਈ ਜਿਵੇਂ ਪੈਟਰੋਲ ਪੰਪ 'ਤੇ ਹੋ ਗਿਆ ਜਾਂ ਕਿਤੇ ਵੀ ਬਿਲਕੁਲ ਵੀ ਸ
ਜੇ ਮੈਨੂੰ ਫੋਨ ਆ ਰਿਹਾ ਸੀ, ਮੈ ਥੋਨੂੰ ਰੁੱਕੇ ਕਰਾਂ ਗੱਲ?
ਠੀਕ, ਹਾਂਜੀ-ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ।